ਹਾਂਜੀ ਸਤਿ ਸ਼੍ਰੀ ਅਕਾਲ ਜੀ।
ਜੀ ਹੋਰ।
ਸਭ ਵਧੀਆ ਜੀ ਤੁਸੀਂ ਸੁਣਾਓ
ਘਰੇ ਸਭ ਠੀਕ ਠਾਕ
ਹਾਂਜੀ ਸਭ ਵਧੀਆ ਜੀ ਸਭ ਵਧੀਆ।
ਬੱਚੇ ਠੀਕ ਨੇ।
ਹਾਂਜੀ ਸਭ ਵਧੀਆ।
ਹੋਰ ਸੁਣਾਓ ਕੀ ਕਰ ਰਹੇ ਔ।
ਬਸ ਬੈਠੇ ਹਾਂ ਜੀ ਸ਼ਾਮ ਦੀ ਚਾਹ ਪਾਣੀ ਪੀ ਕੇ।
ਅੱਛਾ-ਅੱਛਾ। ਟੀ ਟਾਈਮ, ਟੀ ਟਾਈਮ
ਟੀ ਟਾਈਮ
ਹਾਂਜੀ ਮੈਂ ਵੀ ਹੁਣੇ ਸਮੋਸੇ ਖਾ ਕੇ ਹਟਿਆ ਨਾਲ ਚਾਹ ਵੀ ਪੀ ਤੀਰ ਏ
ਠੀਕ ਹੈ। ਗਰਮੀਆਂ ਚ ਵੀ ਸਮੋਸੇ ਖਾਈਦੇ ਏ
ਹੋਰ ਅੱਜ ਦਿਲ ਕਰਦਾ ਪਿਆ ਸੀ ਪਤਾ ਨੀ ਕਿਉਂ ਨਾਲੇ ਆਡੇ ਇੱਥੇ ਗੁਰਦੁਆਰੇ ਵੀ ਅੱਜ ਪ੍ਰੋਗਰਾਮ ਸੀ ਨਾ ਛੁਪਹਿਰਾ ਸਾਹਿਬ ਕੱਟਦੇ ਆ ਨਾ ਵੱਡੇ ਗੁਰਦੁਆਰੇ ਤੇ ਉੱਥੇ ਗਏ ਦੇ ਉੱਥੇ ਬੜਾ ਕੁੱਛ ਲੋਕੀ ਸੰਗਤ ਲੈ ਕੇ ਆਈ ਦੀ ਸੀ।
ਬਿਲਕੁਲ ਬਹੁਤ ਸੇਵਾ ਕਰਦੇ ਆ ਲੋਕੀ।
ਹਾਂਜੀ-ਹਾਂਜੀ।
ਚਲੋ ਵਧੀਆ ਜੀ। ਬਹੁਤ ਅੱਛੀ ਗੱਲ ਹੈ ਚੁਪਹਿਰਾ ਸਭ ਤੋਂ ਮੱਥਾ ਟੇਕਣ ਆ ਜਾਂਦੇ ਹੋ ਤੁਸੀਂ।
ਸਮੋਸੇ ਨਜ਼ਰ ਆਗੇ ਫੇਰ ਮੈਂ ਘਰ ਵਸੇ ਵੀ ਲਿਆਦੇ ਆਪ ਵੀ ਖਾਧੇ ਨਾਲ।
ਹਮ ਵਧੀਆ।
ਹੂੰ ਹੋਰ ਸੁਣਾਓ ਹੋਰ ਸੁਣਾਓ।
ਸਭ ਵਧੀਆ ਸਮੋਸੇ ਖਾਂਦੇ ਹੋ ਐਕਸਰਸਾਈਜ਼ ਵੀ ਕਰਦੇ ਹੋ।
ਐਕਸਰਸਾਈਜ਼ ਕਰੀ ਦੀ ਥੋੜੀ ਬਹੁਤ ਇੰਨੀ ਨੀ
ਮੇਰੇ ਖਿਆਲ ਨਾਲ ਹੁਣ ਅੱਜ ਦੀ ਲਾਈਫ ਦੇ ਵਿੱਚ ਜਿੱਦਾਂ ਇੰਨੀ ਫਾਸਟ ਲਾਈਫ ਹੋਈ ਐਕਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਚ ਤਾਂ
ਨਹੀਂ ਮੈਂ ਕਰਦਾ ਵਾਂ ਥੋੜ੍ਹੀ ਜੇ ਸਟ ਜਿਹੀ ਲੱਗੀ ਨਾ ਜਿਹੜੀ ਫਿੰਗਰ ਤੇ ਮੈਨੂੰ ਉਹਦੀ ਗ ਹਾਂ ਨੀ ਤੇ ਮੈਂਦੇ ਘਰੇ ਹੀ ਆਪਣਾ ਮਤਲਬ ਕੀ ਥੋੜ੍ਹੀ ਬਹੁਤ ਐਕਸਰਸਾਈਜ਼ ਕਰ ਲਈ ਦੀ ਏ।
ਹੂੰ ਹੂੰ ਹੂੰ ਹੂੰ ਕਿਉਂਕਿ ਮੈਂ ਦੇਖਦੀ ਹਾਂ ਲੋਕ ਐਕਸਰਸਾਈਜ਼ ਵਗੈਰਾ ਕਰਕੇ ਖੁਸ਼ ਨੀ ਹੈਗੇ। ਰੋਟੀ ਖਾਧੀ ਤਾਂ ਉੱਥੇ ਹੀ ਬੈਠੇ ਰਹੇ ਨਾ ਡਾਇਜੈਸਟ ਕਰਨਾ ਨਹੀਂ ਹੈ।
ਹੂੰ ਨਹੀਂ ਮੈਂ ਤੇ ਹਾਂ ਬਿਲਕੁਲ ਬਿਲਕੁਲ ਨਹੀਂ ਮੈਂ ਤੇ ਥੋੜਾ ਬਹੁਤ ਸੈਰ ਸਪਾਟਾ ਕਰਦਾ ਵਾ ਮਤਲਬ ਕਿ ਖਾਧਾ ਪੀਤਾ ਥੱਲੇ ਹੋ ਜੇ।
ਬਿਲਕੁਲ ਬਿਲਕੁਲ ਉਹੀ ਕਹੇ ਨਾ ਅੱਜ ਕਲ ਦੇ ਟਾਈਮ ਤੇ ਐਕਸਾਈਜ਼ ਕਰਨੀ ਬਹੁਤ ਜ਼ਰੂਰੀ ਹੈ।
ਤੇ ਸਵੇਰੇ ਵੀ ਸਵੇਰੇ ਵੀ ਕਰਦਾ ਵਾ ਥੋੜ੍ਹੀ ਬਹੁਤ ਐਕਸਰਸਾਈਜ਼ ਤੇ ਸ਼ਾਮੀ ਵੀ ਕਰਦਾ ਇਹ ਹੁਣ ਵਨ ਵੀਕ ਹੋ ਵਨ ਵੀਕ ਹੋ ਗਿਆ ਮੇਰੇ ਕੋਲ ਨੀ ਹੋਈ ਹੈ। ਉਹ ਥੋੜ੍ਹੀ ਚੋਟ ਲੱਗਣ ਕਰਕੇ ਨਾ
ਅੱਛਾ ਜੀ ਹੂੰ ਹੋਰ ਬੱਚੇ ਵੀ ਕਰਦੇ ਐਕਸਰਸਾਈਜ਼ ਜਾਂ ਤੁਸੀਂ ਕੱਲੇ ਕਰਦੇ ਹੋ। ਹੂੰ ਵੈਸੇ ਤਾਂ ਬੱਚਿਆਂ ਨੂੰ ਸਕੂਲਾਂ ਚ ਵੀ ਕਰਾਂਦੇ ਹੋਣਗੇ। ਐਕਸਾਈਜ਼
ਹਾਂ ਹਾਂਜੀ ਹਾਂਜੀ ਉਹ ਛੋਟੇ ਆਲਾ ਮੁੰਡਾ ਥੋੜ੍ਹਾ ਉਹ ਖੇਡਦਾ ਨਾ ਗੱਤਕਾ ਤੇ ਉਹ ਫੇਰ ਕਰਦਾ ਵਾ
ਚਲੋ ਗੱਤਕੇ ਚ ਐਕਸਰਸਾਈਜ਼ ਹੋ ਜਾਂਦੀ ਹੈ ਬੱਚਿਆਂ ਦੀ ਤਾਂ ਦੇਖੋ ਪਹਿਲੇ ਜਮਾਨੇ ਚ ਮੈਨੂੰ ਲੱਗਦਾ ਲੋਕ ਲੋਕਾਂ ਨੂੰ ਜਰੂਰਤ ਨਹੀਂ ਪੈਂਦੀ ਸੀਗੀ ਕਿ ਲੋਕ ਲੋਕਾਂ ਦੇ ਕੰਮ ਹੀ ਏਦਾਂ ਦੇ ਹੁੰਦੇ ਸੀਗੇ ਤੇ ਐਕਸਰਸਾਈਜ਼ ਹੋ ਜਾਂਦੀ ਸੀਗੀ। ਹਨਾ ਕਿ ਪਾਣੀ ਭਰ ਕੇ ਲੈ ਬਾਹਰੋਂ ਜਾਂ ਚੱਕੀ ਚਲਾ ਲਈ ਜਾਂ ਸਾਈਕਲਿੰਗ ਕਰ ਲਈ। ਹੁਣ ਤਾਂ ਇਹ ਸਭ ਕੁਛ ਹੈ ਹੀ ਨਹੀਂ ਸਭ ਕੰਮ ਮਸ਼ੀਨਾਂ ਤੇ ਹੋ ਜਾਂਦੇ ਹੈ।
ਹੂੰ ‌ਹੂੰ ਸਹੀ ਗ
ਐਕਸਰਸਾਈਜ਼ ਹੁੰਦੀ ਹੀ ਨਹੀਂ ਨਹੀਂ ਤਾਂ ਪਹਿਲੇ ਲੋਕਾਂ ਨੂੰ ਜ਼ਰੂਰਤ ਨਹੀਂ ਹੁੰਦੀ ਸੀ ਤੇ ਪਹਿਲੇ ਲੋਕੀਂ ਹੈਲਦੀ ਵੀ ਰਹਿੰਦੇ ਸੀਗੇ ਇਸ ਲੀਏ
ਹਾਂਜੀ, ਹਾਂਜੀ
ਹੁਣ ਲੋਕੀਂ ਐਕਸਰਸਾਈਜ਼ ਨਹੀਂ ਕਰਦੇ ਖਾਂਦੇ ਪੀਂਦੇ ਬਸ ਫੋਨ ਲੈ ਕੇ ਬਹਿ ਜਾਂਦੇ ਏ ਨਾ ਏਸ਼ੀ ਚੋਂ ਨਿਕਲਣਾ ਹਨਾ, ਤਾਂ ਬ ਇਸ ਲਈ ਹੈਲਦੀ ਵੀ ਲੋਕ ਕਦੀ ਸਹੀ ਨੀ ਰਹਿੰਦੀ।
ਹਾਂ ਹੂੰ ਸਹੀ ਗੱਲ ਹੈ, ਨਹੀਂ ਮੇਰਾ ਵੱਡੇ ਵਾਲਾ ਮੁੰਡਾ ਵੀ ਤੇ ਛੋਟੇ ਵਾਲਾ ਦੋਵੇਂ ਕਰਦੇ ਆ ਸਵੇਰੇ ਐਕਸਰਸਾਈਜ਼ ਆਪਣਾ ਅਹ ਐਕਸਰਸਾਈਜ਼ ਕਰਦੇ ਨਾਲ ਥੋੜ੍ਹਾ ਬਹੁਤ ਲਟਕਦੇ ਵੀ ਆ ਉਹ
ਹੂੰ-ਹੂੰ-ਹੂੰ-ਹੂੰ ਠੀਕ ਹੈ, ਕਰਨੀ ਵੀ ਚਾਹੀਦੀ ਹੈ, ਤੇ ਚਲੋ ਬੱਚਿਆਂ ਨੂੰ ਤਾਂ ਅਸੀਂ ਕਰਵਾ ਲਈ ਦੀ ਐ ਅਸੀਂ ਆਪਣੀ ਖੁਦ ਦੀ ਗੱਲ ਕਰਨੀ ਸੀ, ਆਪ ਨਾ ਕਰਦੇ ਬੱਚਿਆਂ ਨੂੰ ਤਾਂ ਅਸੀਂ ਔਡਰ ਕਰ ਦਿੰਨੇ ਆ ਕਰੋ, ਐਕਸਰਸਾਈਜ਼ ਜ਼ਰੂਰੀ ਹੈ ਹਾਂਜੀ।
ਨਹੀਂ ਅ ਬੱਚਿਆਂ ਨੇ ਵੇ ਦੇਖੋ, ਜੋ ਮਾਪੇ ਕਰਨੇਗੇ ਨਾ ਤੇ ਬੱਚਾ ਉਹੀ ਕਰੂਗਾ।
ਹੂੰ,
ਤੇ ਹੁਣ ਮੈਨ ਮੈਨੂੰ ਵੀ ਸ਼ੌਂਕ ਹੈਗਾ ਸੀ, ਥੋੜ੍ਹਾ ਪਹਿਲੇ ਮਤਲਬ ਕਿ ਮੈਂ ਭਲਵਾਨੀ ਵੀ ਕਰਦਾ ਹੀ ਆਪਣਾ ਵੇਟ ਲਿਫਟਿੰਗ ਵੀ ਕਰਦਾ ਸੀ, ਉਹ ਬਸ ਜਦੋਂ ਮੈਰਿਜ ਹੋਈ ਫਿਰ ਸਾਰਾ ਕੁਛ
ਹਾਂ, ਬਸ ਇਹੀ ਹੁੰਦਾ ਕਿ ਮੈਰਿਜ ਤੋਂ ਬਾਅਦ ਇੱਕ ਬਹਾਨਾ ਮਿਲ ਜਾਂਦਾ। ਕਿ ਜੀ ਹੁਣ ਕੀ ਕਰਨਾ ਹੈ। ਮੇਰੇ ਹਸਬੈਂਡ ਵੀ ਮੈਨੂੰ ਇਹ ਕਹਿੰਦੇ ਹੈ। ਕਿ ਮੈਂ ਬੜਾ ਫਿਟ ਸੀਗਾ ਵਿਆਹ ਤੋਂ ਪਹਿਲੇ, ਇਹ ਵਿਆਹ ਹੋਣ ਤੋਂ ਬਾਅਦ ਤਾਂ ਸਭ ਕੁਛ ਤੂੰ ਖ਼ਰਾਬ ਕਰ ਦਿੱ ਤ ਮੈਂ ਕਿਹਾ ਲੇ ਮੈਂ। ਥੋੜੀ ਕਹਿਕੇ ਆਪਣੀ ਸਿਹਤ ਦਾ ਧਿਆਨ ਨਾ ਕਰੋ, ਸਿਹਤ ਦਾ
ਬਿਲਕੁਲ-ਬਿਲਕੁਲ ਹਾਂਜੀ ਵਿਆਹ ਤੋਂ ਬਹੁਤ ਸੋ ਜ਼ਿਆਦਾ ਰੱਖਣਾ ਚਾਹੀਦਾ ਸੀ।
ਬਿਲਕੁਲ-ਬਿਲਕੁਲ ਨ ਨਹੀਂ ਨਾਲੇ ਏਜ ਦੇ, ਸ ਨਾਲ ਮੈ ਲਗਦਾ, ਜਿੱਦ ਥੋੜੀ ਏ ਹੁੰਦੀ ਸਾਨੂੰ ਹੋਰ ਆਪਣਾ ਧਿਆਨ ਰੱਖਣਾ ਚਾਹੀਦਾ।
ਹਾਂਜੀ'ਹਾਂਜੀ ਇਹ ਤਾਂ ਹੈ ਹੀ ਆ।
ਉਹਨਾਂ ਕਰਨਾ ਚਾਹੀਦਾ ਔਰ, ਐਕਸਰਸਾਈਜ਼ ਔਰ ਘੁੰਮਣਾ ਫਿਰਨਾ ਜ਼ਰੂਰ ਕਰਨਾ ਚਾਹੀਦਾ ਇਨਸਾਨ ਨੂੰ ਹਨਾ, ਰਾਤੀ ਤਾਂ ਜ਼ਰੂਰ ਕਹਿ ਕੇ ਸੁਣਦੇ ਹਾਂ ਸਵੇਰੇ ਜਲਦੀ ਉੱਠਾਂਗੇ ਸੈਰ ਜਾਣਾ। ਸਵੇਰੇ ਜਦੋਂ ਅਲਾਰਮ ਬਜਦਾ ਲੱਗਦਾ ਚ ਪੰਜ ਮਿੰਟ ਹੋਰੋ ਲੈਂਦੇ ਆ ਫਿਰ ਜਾਂਨੇ ਹਾਂ। ਉਹੀ ਤਾਂ ਕਹਿ ਰਹੀ ਹ ਇਹ ਡੇਲੀ ਰੂਟੀਨ ਫਿਰ ਖ਼ਰਾਬ ਹੋ ਜਾਂਦਾ ਹੈ ਚਲੋ ਹੁਣ ਰਹਿਣ ਦੋ ਕੱਲ੍ਹ ਨੂੰ ਜਾਵਾਂਗੇ
ਹਮ ਬਸ ਉਹ ਫੇਿਰ ਜਿਹੜੀ ਕੱਲ ਹੈਗੀ ਨਾ ਕੱਲ ਆਉਂਦੀ ਨੀ ਨਾ ਹ
ਗੱਲ ਹ ਬਿਲਕੁਲ ਸਹੀ ਗੱਲ ਹੈ ਨਹੀਂ ਮੇਰੇ ਹਿਸਾਬ ਨਾਲ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ
ਹਾਂਜੀ ਹਾਂਜੀ ਹੋਰ ਤੁਸੀਂ ਕਰਦੇ ਹੋ ਐਕਸਰਸਾਈਜ਼ ਨਹੀਂ
ਬਿਲਕੁਲ ਕਰਦੀ ਹਾਂ ਜੀ ਮੈਂ ਤਾਂ ਆਪਣਾ ਬਹੁਤ ਵੇਟ ਲੂਜ ਕੀਤਾ ਐਕਸਰਸਾਈਜ਼ ਦੇ ਨਾਲ ਤਾਂ ਉਹ ਮੈਨੂੰ ਮੋਟੀਵੇਸ਼ਨ ਮਲੀ ਹੈ ਕਿ ਐਕਸਾਈਜ਼ ਕਰਨੀ ਬਹੁਤ ਜ਼ੂਰੀ ਜ਼ਰੂਰੀ ਹੈ ਬਿਲਕੁਲ ਕਰੋਨਾ ਦੇ ਵਿੱਚ ਜਿੱਦਾਂ ਬਿਲਕੁਲ ਬਾਹਰ ਆਉਣਾ ਜਾਣਾ ਬੰਦ ਹੋ ਗਿਆ ਹੈ ਨਾ ਤਾਂ ਦੋ ਸੋਲਾਂ ਦੇ ਦੋ ਸਾਲ ਦੇ ਵਿੱਚ ਐਨਾ ਵੇਟ ਗੇਨ ਹੋ ਗਿਆ ਸੀਗਾ ਸਾਰੇ ਦੇ ਸਾਰੇ ਭਠੂਰੇ ਬਣ ਗਏ ਸੀ ਮੈਨੂੰ ਲੱਗਦਾ ਘਰ ਬੈਠੇ ਬੈਠੇ ਖਾ ਖਾ ਕੇ ਹਨਾ ਸਾਰਾ ਦਿਨ ਲੋਕ ਉਹਨ ਨੂੰ ਕੰਮ ਕੀ ਸੀ ਕਿ ਵਨ ਸੁ ਵਨੀ ਚੀਜ਼ਾਂ ਬਣਾ ਲਈੀਆਂ ਖਾ ਲਈੀਆਂ ਔਰ ਬੈਠੇ ਬਾਹਰ ਜਾ ਨਹੀਂੀ ਸਕਦੇ ਸੀਗੇ
ਹਮ ਹਮ ਨਹੀਂ ਜਿੱਦਾਂ ਦੀ ਤੁਹਾਡੀ ਵੈਸੇ ਵੋਹੀ ਸਹੀ ਨਾ ਤੇ ਇਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਤੁਸੀਂ ਮਤਲਬ ਕਿ ਇੰਨੇ ਹੈਲਥੀ ਨਹੀਂੀ ਹੈਗੇ
ਨਹੀਂ ਨਹੀਂ ਬਹੁਤ ਹੈਲਦੀ ਸੀਗੀ ਮੈਂ ਕਹਿ ਰਹੀ ਹ ਮੈਂ ਵੇਟ ਲੂਜ ਕੀਤਾ ਐਸ ਕਰਕੇ ਤਾਂ ਤਾਂ ਪੁੱਛਣੀ ਸੀ ਐਕਸਰਸਾਈਜ਼ ਕਰਨ ਦੇ ਕੀ ਫਾਇਦੇ ਹੈ ਕਰਨੀ ਚਾਹੀਦੀ ਹੈ ਨਹੀਂ ਮੈਨੂੰ ਲੱਗਦਾ ਜ਼ਰੂਰ ਕਰਨੀ ਚਾਹੀਦੀ ਹੈ ਹਾਂਜੀ ਹਾਂਜੀ
ਸਰੀਰ ਨਾ ਫਿੱਟ ਰਹਿੰਦਾ ਸਗੋ ਐਕਸਰਸਾਈਜ਼ ਕਰਨੀ ਚਾਹੀਦੀ ਹੈ ਹੁਣ ਮੇਰੀ ਫੋਰਟੀ ਥ੍ਰਰੀ ਏਜ ਹੈ ਫਟੀ ਟੂ ਤੇ ਮੈਂ ਹ ਖਾਈ ਜਾ ਜਿੰਨੀ ਕੁ ਹੁੰਦੀ ਆਪਣੇ ਕੋਲ ਮੈਂ ਕਰਨਾ ਜ਼ਰੂਰ ਹੈ।
ਬਿਲਕੁਲ-ਬਿਲਕੁਲ ਨਹੀਂ ਕਰਨੀ ਵੀ ਚਾਹੀਦੀ ਅੱਜ ਦੇ ਟਾਈਮ ਤੇ ਹਾਂਜੀ,
ਜੇ ਬੰਦਾ ਐਕਸਰਸਾਈਜ਼ ਨਾ ਹਜੇ ਕਿਤੇ ਹਜੇ ਮਹੀਨਾ ਰਹਿਣਗੇ
ਅੱਛਾ-ਅੱਛਾ- ਅੱਛਾ ਮਤਲਬ ਬਿਲਕੁਲ ਜਦੋਂ ਸਕੂਲ ਖੁੱਲਣਗੇ, ਤਾਂ ਬੱਚੇ ਬਿਲਕੁਲ ਤਦ ਘਰ ਆਣਗੇ।
ਹਾਂਜੀ-ਹਾਂਜੀ ਬਸ ਮਤਲੋ ਮਤਲਬ ਕਿ ਮੈਂ ਟਵੰਟੀ ਫਾਈਵ ਨੂੰ ਜਾਵਾਂਗਾ ਤੇ ਦੋ ਕੁ ਦਿਨ ਰੁਕਾਂ ਫਿਰ ਆਜਾਗਾਂ
ਚਲੋ ਠੀਕ ਹੈ, ਹਾਂਜੀ-ਹਾਂਜੀ ਫਿਰ ਵੀ ਕਾਫੀ ਲੰਬਾ ਟਾਈਮ ਤੇ ਦਿੰਦੇ ਹੋ ਹੈ ਜਾਣ ਲੈ ਕੇ ਜਾਓ
ਹਾਂਜੀ- ਹਾਂਜੀ-ਹਾਂਜੀ ਹਾਂ ਉਹ ਥੋੜੀ ਪਿੱਛੋਂ ਸਾਨੂੰ ਉਹ ਨਹੀਂ ਥੋੜੀ ਪਿੱਛੋਂ ਸਾਨੂੰ ਵੀ ਆਜ਼ਾਦੀ ਮਿਲ ਜਾਂਦੀ ਹੈ ਨਾ ਫੇਰ
ਨਹੀਂ-ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈ। ਵਾਈਫ ਤੇ ਕਦੇ ਨੀ ਮਨਾ ਕਰਦੀ ਕਿ ਨਾ ਘੁੰਮੋ ਫਿਰੋ ਉਹ ਕਹੇਗੀ ਮੈਨੂੰ ਨਾਲ ਲੈ ਚਲੋ।
ਕਹਿੰਦਾ ਮਤਲਬ ਏਦਾਂ ਨਾ ਫਿਰ ਓਡਰ ਹਾਂਜੀ ਆਹ ਲੈ ਕੇ ਆਣਾ ਤੁਸੀਂ ਉਹ ਲੈ ਕੇ ਆਣਾ ਤੁਸੀਂ ਆਹ ਚੀਜ਼ਾਂ ਦਾ ਥੋੜਾ ਬੰਦਾ ਮਤਲਬ ਮਹੀਨਾ ਹੈ ਥੋੜਾ ਮਿਲ ਜਾਂਦਾ ਨਾ
ਹੂੰ ਨਹੀਂ-ਨਹੀਂ ਮੈਂ ਤਾਂ ਸੋਚ ਸੀਗੀ ਕਿ ਹਸਬੈਂਡ ਨੂੰ ਲੱਗਦਾ ਹੋ ਕਿ ਨਹੀਂ ਜਲਦੀ ਨਾ ਆ ਜਾਓ ਸਾਡਾ ਗੁਜ਼ਾਰਾ ਹੀ ਨੀ ਹੁੰਦਾ ਮੈਂ ਨਵੀਂ ਚੀਜ਼ ਪਤਾ ਲੱਗੀ ਹੈ ਤੁਹਾਡੀ।
ਨਹੀਂ-ਨਹੀਂ, ਹਾਂਜੀ- ਹਾਂਜੀ ਥੋੜ੍ਹਾ ਬਹੁਤ ਘੁੰਮਣਾ ਫਿਰਨਾ ਚਾਹੀਦਾ ਵੇਖੋ ਸਾਰਾ ਦਿਨ ਉਹਨਾਂ ਨੇ ਕੋਲ ਰਹਿਣਾ ਕੋਈ ਨਾ ਕੋਈ ਆਰਡਰ ਕਰਦੇ ਰਹਿਣਾ, ਆਹ ਲੈ ਕੇ ਆਓ।
ਬਿਲਕੁਲ ਬਾਈ ਇਹ ਔਡਰ ਇਹ ਔਡਰ ਦੇ ਨਾਲ ਹੀ ਜ਼ਿੰਦਗੀ ਨਿਕਲਦੀ ਹੈ।
ਹਾਂਜੀ ਇਹ ਤੇ ਹੈ ਹੀ ਹੈ ਫੇਰ ਹ ਚਲੋ ਵੈਸੇ ਵੀ ਨਾ ਉਹ ਨਹੀਂ ਵੈਸੇ ਉਹ ਹਫ਼ਤਾ ਦਸ ਦਿਨ ਤੋਂ ਉੱਪਰ ਨਈ ਰਹਿੰਦੇ ਪਤਾ ਕੀ ਪਿਛਲੇ ਸਾਲ ਗਏ ਨੀ ਨਾ ਆ ਵਾਈਫ ਮੇਰੇ।
ਹਾਂ ਇਹ ਤਾਂ ਹੈ, ਜਿੰਨਾਂ ਦੇ ਦੂਰ ਹੁੰਦੇ ਐ ਫੇਰ ਤਾਂ ਥੋੜ੍ਹਾ ਸਾਲ ਬਾਅਦ ਜਾਣਾ ਹੁੰਦਾ ਤੇ ਫੇਰ ਉਹ ਕਹਿੰਦੇ ਇੱਕ ਗਏ ਆ ਤਾਂ
ਹਾਂਜੀ, ਨਹੀਂ- ਨਹੀਂ ਮੈਂ ਨਾ ਓਪਰੇਟ ਕਰਵਾਇਆ ਦਾ ਸੀ ਅਪੈਂਡਿਕਸ ਦਾ ਤੇ ਉਹਦੇ ਕਰਕੇ ਫਿਰ ਆਪਣਾ ਜਾਣ ਨੀ ਹੋਇਆ। ਨਾਂ ਕੋਲ ਤੇ ਹੁਣ ਮੈਂ ਠੀਕ ਆ ਮਾਹਰਾਜ ਦੀ ਕਿਰਾ ਪੈਗੀ ਆ ਤੇ ਉਹ ਤਾਂ ਫੇਰ ਮੈਂ ਭੇਜਿਆ ਮੈਂ ਕਿਹਾ ਚਲ ਕੋਈ ਗੱਲ ਨੀ। ਗੋਇਆ
ਚਲੋ ਠੀਕ ਹੈ ਠੀਕ ਹੈ ਹੁਣ ਤੁਹਾਡਾ
ਜਾਣਗੇ ਉਹ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੁਣ ਤੇ ਪਰਫੈਕਟ ਹ ਸਹੀ ਵੀ ਕਰ
ਹਾਂ ਹਾਂ ਹਾਂ ਹਾਂ ਠੀਕ ਹੈ।
ਇਹ ਵੀ ਇੱਕ ਮਤਲਬ ਕਿ ਜਿਹੜੀ ਆਪਾਂ ਖੇਡਦੇ ਆ ਐਕਸਰਸਾਈ ਇੱਕ ਕਿਸਮ ਦੀ ਇਹਦੇ ਚ ਮਤਲਬ ਖੇਡਣਾ ਪੈਂਦਾ ਜ਼ੋਰ ਲੱਗਦਾ ਵਾ ਜਿਵੇਂ ਆਪਾਂ ਸ਼ਸਤਰ
ਬਿਲਕੁਲ ਬਿਲਕੁਲ ਪੂਰੇ ਪੂਰੀ ਬੋਡੀ ਆਪਣੀ ਮੂਵ ਹੁੰਦੀ ਉਹਦੇ ਨਾਲ ਬਿਲਕੁਲ ਬਿਲਕੁਲ ਬਿਲਕੁਲ ਉਹੀ ਕਹਿੰਦਾ ਮਤਲਬ ਮਤਲਬ ਕਿ ਕੁਛ ਨਾ ਕੁਛ ਐਕਸਰਸਾਈਜ਼ ਦੇ ਰੂਪ ਦੇ ਵਿੱਚ ਕੁਛ ਨਾ ਕੁਛ ਕੋਈ ਵੀ ਐਕਟੀਵਿਟੀ ਕਰਨੀ ਜ਼ਰੂਰ ਚਾਹੀਦੀ ਹੈ ਚਾਹੇ ਯੋਗਾ ਕਰ ਲਓ ਚਾਹੇ ਗੱਤਕਾ ਖੇਲ ਲੋ ਚਾਹੇ ਕੋਈ ਗੇਮ ਖੇਲੋ ਕੁਛ ਵੀ ਕਰ ਲਓ ਲੇਕਿਨ ਕਰਨਾ ਜ਼ਰੂਰ ਚਾਹੀਦਾ ਹੈ
ਹਾਂਜੀ ਬੱਚੇ ਦੇ ਸਕੂਲ ਜਾਂਦੇ ਹੈ ਤਾਂ ਹਾਂਜੀ ਮੈਂ ਕਿਹਾ ਬੱਚੇ ਦੇ ਸਵੇਰੇ ਸਕੂਲ ਜਾਂਦੇ ਹੈ ਤਾਂ ਆਪਣਾ ਅਸੈਂਬਲੀ ਦੇ ਵਿੱਚ ਉਹਨਾਂ ਦੀ ਇੱਦ ਡੇਲੀ ਹੁੰਦੀ ਹੈ ਕਿ ਯੋਗਾ ਹੋ ਗਈ ਆ ਐਕਸਟਰਾ ਕਲਾਸ ਵੀ ਬੱਚਿਆਂ ਦੀ ਲੱਗਦੀ ਹੈ ਐਕਸਰਸਾਈਜ਼ ਕਰਨ ਲਈ ਤਾਂ ਬੱਚੇ ਤਾਂ ਕਰ ਲੈਂਦੇ ਆ ਪੇਰੈਂਟਸ ਨੂੰ ਨਹੀਂ ਕਰ ਪਾਉਂਦੇ ਹੈਗੇੇ
ਹਮ ਨਹੀਂ ਮੈਂ ਤੇ ਕਰ ਲੈਣਾ ਮੇਰੀ ਵਾਈਫ ਬਿਲਕੁਲ ਨੀ ਕਰਦੇ ਉਹਨਾਂ ਤੇ ਡਾਕਟਰ ਨੇ ਵੀ ਕਿਹਾ ਦਾ ਸੀ ਤੁਸੀਂ ਮਤਲਬ ਕਿ ਐਕਸਰਸਾਈਜ਼ ਕਰਿਆ ਕਰ ਤੁਹਾਡੀ ਨਾ ਜਿਵੇਂ ਬੈਕਪੇਨ ਰਹਿੰਦੀ ਨਾ ਉਹਨਾਂ ਨੂੰ ਉਹਨਾਂ ਦੇ ਅਹ ਦੋ ਆਪਰੇ ਹੋਏ ਸੀ ਨਾ ਤੇ ਉਹ ਤਾਂ ਕਰਕੇ ਮਤਲਬ ਬੇਬੀ ਹੋ ਨਾ ਵੱਡੇ ਪੇਸ਼ ਨਾਲ
ਇਹ ਤਾਂ ਅੱਜ ਕੱਲ ਆਮ ਹੈ ਸਭ ਦੇ ਹੀ ੱਦਾਂ ਹੀ ਹੁੰਦੇ ਨੇ
ਹਾਂ ਤੇ ਉਹ ਨਾ ਉਹਨਾਂ ਨੂੰ ਬੈਕਪੇਨ ਜ਼ਿਆਦਾ ਹੁੰਦਾ ਤੇ ਉਹ ਫਿਰ ਮੈਂ ਕਈ ਡਕਟਰ ਨੂੰੱਛ ਇਹ ਸਲਾਹ ਲਈ ਸੀ ਉਹਨਾਂ ਦੀ ਉਹ ਕਹਿੰਦੇ ਵੀ ਤੁਸੀ ਇਹਨਾਂ ਕੋਲ ਨਾ ਥੋੜੀ ਬਹੁਤ ਯੋਗਾ ਜਾਂ ਐਕਸਾਈਜ਼ ਕਰਾਇਆ ਕਰੋ
ਹਾਂ ਤੇ ਤੁਸੀਂ ਜਦ ਜਾਂਦੇ ਹੋ ਵੇਰੇ ਨਾਲ ਲੈ ਕੇ ਜਾਇਆ ਕਰੋ ਨਾ ਐਕਸਰਸਾਈਜ਼ ਕਰਵਾਇਆ ਕਰੋ ਜਾ ਕੇ ਪਾਰਕ ਦੇ ਵਿੱਚ
ਚਲੋ ਕੋਈ ਗੱਲ ਨੀ ਲੈ ਕੇ ਜਾਇਆ ਕਰੋ ਅਂ ਬੰਨੇ ਉਹ ਜਾਣਗੇ ਵੀ ਤੇ ਐਕਸਰਸਾਈਜ਼ ਵੀ ਕਰਨਗੇ
ਉਹ ਨਹੀਂ ਜਾਂਦੇ ਬੜੇ ਢੀਡ ਜੇ। ਮੈਂ ਨਹੀਂ ਓਦਾਂ ਹੈਗੇ ਮਤਲਬ ਨੇ ਇੰਨਾ ਵੇਟ ਨੀ ਹੈਗਾ ਉਹਨਾਂ ਦਾ।
ਨਹੀਂ ਨਹੀਂ ਜ਼ਰੂਰੀ ਨਹੀਂ ਕਿ ਵੇਟ ਵਾਲਿਆਂ ਨੂੰ ਐਕਸਰਸਾਈਜ਼ ਕਰਨੀ ਜਿੱਦਾਂ ਤੁਸੀਂ ਦੱਸ ਰਹੇ ਕਿ ਬੈਕ ਦੇ ਵਿੱਚ ਪ੍ਰੋਬਲਮ ਹੈਗੀ ਹੈ। ਤਾਂ ਯੋਗਾ ਵਗੈਰਾ ਕਰਨ ਦੇ ਨਾ ਬਹੁਤ ਆਰਾਮ ਮਿਲਦਾ ਹੈ।
ਨਹੀਂ ਉਹ ਨਾ ਵੈਸੇ ਮੈਡੀਸਨ ਖਾ ਕੇ ਜ਼ਿਆਦਾ ਖੁਸ਼ ਹੁੰਦੇ ਆ।
ਨਹੀਂ ਮੈਡੀਸਨ ਮੈਡੀਸਿਨ ਠੀਕ ਹੈ। ਥੋੜ੍ਹੀ ਟਾਈਮ ਲਈ ਰੈਸਟ ਕਰਦੇ ਲੇਕਿਨ ਬਾਅਦ ਚ ਲੰਬਾ ਤ ਨੁਕਸਾਨ ਕਰਦੇ ਹੋ।
ਹਾਂਜੀ ਉਹੀ ਮੈਂ ਇਹਨਾਂ ਨੂੰ ਸਮਝਾਦਾ ਰਹਿੰਦਾ ਮੈਂ ਕਿਹਾ ਮੈਡੀਸਨ ਘੱਟ ਖਾਇਆ ਕਰੋ ਤੇ ਆਪਣਾ ਐਕਸਰਸਾਈਜ਼ ਯੋਗਾ ਵਗੈਰਾ ਕਰੀਆ ਕਰੋ ਓ ਨਾ ਬੜਾ ਫ਼ਰਕ ਪੈਂਦਾ ਉਹਦੇ ਨਾਲ ਬੈਕ ਪੇਨ ਜਿਹੜੀ ਤੁਹਾਨੂੰ ਹੋ ਰਹੀ ਹੈ ਉਹਦੇ ਨਾਲ ਫ਼ਰਕ ਪੈ ਜੇਗਾ।
ਅੱਛਾ ਜੇ ਹੁਣੇ ਕਰ ਲੈਣਗੇ ਤਾਂ ਆਪਣਾ ਕੰਟਰੋਲ ਦੇ ਵਿੱਚ ਜਲਦੀ ਕੰਟਰੋਲ ਹੋ ਜਾਏਗਾ ਹਮ ਬੈਕ ਪੇਨ ਤਾਂ ਅੱਜ ਚੱਲ ਆਮ ਹੀ ਗੱਲ ਹੋ ਗਏ ਬੱਚੇ ਕਹਿੰਦੇ ਸਾਡੀ ਕਮਰ ਦਰਦ ਹੋ ਰਹੀ ਹੈ ਅੱਜ ਕੱਲ੍ਹ ਤਾਂ
ਹਾਂਜੀ
ਮੈਂ ਕਿਹਾ ਅੱਜ ਕੱਲ ਤਾਂ ਬੱਚੇ ਹੀ ਕਹਿੰਦੇ ਸਾਡੀ ਕਮਰ ਦਰਦ ਹੋ ਰਹੀ ਏ।
ਹੂੰ ਹੂੰ ਬਿਲਕੁਲ ਬਿਲਕੁਲ ਕੈਲਸ਼ੀਅਮ ਦੀ ਕਮੀ ਹੈ ਨਾ ਬੱਚਿਆਂ ਨੂੰ ਦੁੱਧ ਪੀਂਦੇ ਨੇ ਕਈ ਨਖਰੇ ਕਰਦੇ ਆ।
ਹੂੰ ਦੁੱਧ ਪੀ ਕੇ ਖੁਸ਼ੀ ਨੀ ਹੈ ਬੱਚੇ ਕ ਨਹੀਂ ਦੁੱਧ ਨੀ ਪੀਣਾ।
ਵੈਸੇ ਬੱਚਿਆਂ ਨੂੰ ਉਹ ਜਿਹੜੇ ਹੁੰਦੇ ਨੀ ਮਖਾਣੇ ਜੇ ਫੁੱਲ ਮਖਾਣੇ ਉਹ ਖਵਾਣੇ ਚਾਹੀਦੇ ਆ ਦੁੱਧ ਦੇ ਨਾਲ ਨਾ ਉਹ ਕੈਲਸ਼ੀਅਮ ਈ ਨੀਰਾ ਉਹ ਨਾਲੋਂ ਹਾਂ ਹੱਡੀਆਂ ਵੀ ਮਜਬੂਤ ਹੁੰਦੀਆਂ ਬੱਚਿਆਂ ਦੀ ਹਨਾ
ਕੈਲਸ਼ੀਅਮ ਦੇ ਸੋਰਸ ਹੈਗੇ ਲੇਕਿਨ ਉ ਗੱਲ ਆ ਬੱਚੇ ਖਾਣ ਤਾਂ ਨਾ ਬੱਚਿਆਂ ਨੂੰ ਬਕਾਰ ਦੀਆਂ ਚੀਜ਼ਾਂ ਸੀਗੀਆਂ ਖਾਂਣਦੀਆਂ ਜਿਹੜੀ ਉਹ ਪੀਜ਼ਾ
ਹਾਂ ਹਾਂ ਇਹ ਚੀਜ਼ ਹਾਂ ਇਹ ਚੀਜ਼ਾਂ ਜ਼ਿਆਦਾ ਲ ਇਹ ਚੀਜ਼ਾਂ ਜ਼ਿਆਦਾ ਲਾਈਕ ਕਰਦੇ ਨੇ ਬੱਚੇ
ਬਿਲਕੁਲ ਬਿਲਕੁਲ। ਚਾਰ ਦਿਨ ਚ ਦੋ ਵਾਰ ਖਆ ਲੋ ਖਾਲ ਲਣਗੇ ਤੁਸੀਂ ਕੋਈ ਦੁੱਧ ਕਹਿ ਦੋਗੇ ਦੋ ਵਾਰ ਪੀਲੋ ਤਾਂ ਬੱਚੇ ਕਹਿੰਦੇ ਨਹੀਂ ਸਾਨੂੰ ਨੀ ਪੀਣਾ ਸਵੇਰੇ ਸਕੂਲ ਜਾਣ ਲੱਗੇ ਬੱਚੇ ਸਵੇਰੇ ਹੀ ਸਵੇਰੇ ਸ਼ੁਰੂ ਹੋ ਜਾਂਦੇ। ਦੁੱਧ ਨਾ ਦੇਣਾ ਕੁਛ ਹੋਰ ਦੇਣਾ ਖਾਣ ਲਈ ਦੁੱਧ ਨੀ ਪੀ ਕੇ ਜਾਣਾ ਜੀਅ ਖ਼ਰਾਬ ਹੁੰਦਾ ਦੁੱਧ ਪੀ ਕੇ
ਮੇਰੇ ਦੇ ਦੋਵੇਂ ਬੇਟੇ ਉਹ ਛੇਕ ਪੀ ਕੇ ਜਾਂਦੇ ਆ ਬਣਾਣਾ ਸ਼ੇਕ
ਮਤਲਬ ਸ਼ੇਕ ਬਣਾ ਦੋ ਕੋਈ ਵੀ ਮਤਲਬ ਪਲੇਨ ਦੁੱਧ ਤੁਸੀਂ ਦੇਦੋ ਗੇ ਜਾਂ ਕੁੱਝ ਕਰਕੇ ਨਹੀਂ ਨਹੀਂ ਦੁੱਧ ਨਹੀਂ ਪੀਣਾ ਜੀ ਖਰਾਬ ਹੁੰਦਾ ਵੀ ਓਕੇ
ਹਾਂਜੀ ਹਾਂਜੀ
ਹਾਂਜੀ ਤਾਂ ਅਸੀਂ ਤਾਂ ਪਲੇਨ ਦੁੱਧ ਪੀ ਕੇ ਵੱਡੇ ਹੋਏ ਆ ਕਦੀ ਨੀ ਕੁਛ
ਹਾਂਜੀ-ਹਾਂਜੀ ਇਹ ਤੇ ਹੈ।
ਹਾਂਜੀ ਚਲੋ ਠੀਕ ਹੈ, ਜੀ ਫੇਰ ਕਰਦੇ ਤੁਹਾਡੇ ਨਾਲ ਗੱਲ ਹਾਂਜੀ ਹਾਂਜੀ ਓਕੇ ਜੀ ਸਤਿ ਸ੍ਰੀ ਅਕਾਲ। ਜ਼ਿਆਦਾ ਲੰਬੀ ਬਾਤ ਹੋ ਗਈ।